ਸੀ ਗੱਲਬਾਤ।
ਸਤਿ ਸ੍ਰੀ ਅਕਾਲ ਜੀ, ਕਿਵੇ ਹੋ ਜੀ?
ਸਭ ਵਧੀਆ ਤੁਸੀ ਦੱਸੋ ਘਰ ਪਰਿਵਾਰ ਸਭ ਠੀਕ ਠਾਕ?
ਭਾਜੀ ਵਧੀਆ- ਵਧੀਆ ਸੇਠ ਸਾਬ ਸਭ ਵਧੀਆ ਹੀ।
ਮੈਂ ਪੁੱਛ ਰਿਹਾ ਸੀ ਕਿ ਮੈ ਨਾ ਦੁਕਾਨ ਬਾਜ਼ਾਰ 'ਚ ਨਾ ਦੁਕਾਨ ਲਿੱਤੀ ਸੀ। ਤੇ ਉੱਥੇ ਕੀ ਕੁੱਝ ਚੱਲ ਜਉ? ਜੀ ਜੀ ਫ ਉੱਥੇ ਕੀ ਕੁੱਝ ਚੱਲ ਜੂਗਾ ਵਧੀਆ
ਤੁਸੀਂ ਕੀ ਸੋਚ ਰਹੇ ਸੀ ਕੀ ਕਰਨਾ ਤੁਸੀਂ
ਮੈਂ ਸੋਚ ਰਿਹਾ ਸੀ ਕਿ ਕੱਪੜਿਆਂ ਵੀ ਕੁਛ ਚੱਲ ਜਾੇ ਹੈ ਕੁਛ ਹਿਸਾਬ ਕਿਤਾਬ ਉੱਥੇ?
ਹੈ ਤੇ ਬਾਜ਼ਾਰ ਬਰਤਣਾ ਦਾ ਪਰ ਲੇਕਿਨ ਉਹ ਇਹ ਕਿ ਕੱਪੜਿਆਂ ਦਾ ਥੋੜਾ ਜਿਹਾ ਹੈ ਰਿਸਕ ਜਾ, ਤੁਹਾਨੂੰ ਵੈਸੇ ਜਾਣਕਾਰੀ ਹੈ ਕੱਪੜਿਆਂ ਬਾਰੇ।
ਨਹੀਂ ਹੋਊਗੀ ਤਾਂ ਲੈ ਲਾਂਗੇ ਪਾਜੀ, ਮੈਂ ਸੋਚ ਰਿਹਾ ਸੀ ਕਿ ਨੇੜੇ ਤੇੜੇ ਕੋਈ। ਦੁਕਾਨ ਵੀ ਹੈਗੀ ਸੀ, ਮੈਂ ਸੋਚ ਤੇ ਰਿਹਾ ਸੀ ਕਿ ਕਰ ਲਾਂ।
ਨਹੀਂ ਕਰ ਸਕਦੇ ਹੋ, ਕੱਪੜਿਆਂ ਦੀ ਦੁਕਾਨ ਕਰਨ ਚ ਕੋਈ ਹਰਜ। ਤੇ ਨੀ ਹੈ ਪਰ ਮਤਬਲ ਕੇ ਥੋੜੀ ਜਿਹੀ ਥੋੜੀ ਜਿਹੀ ਉਹ ਹੋਣੀ ਚਾਹੀਦੀ ਜਾਣਕਾਰੀ ਇਸ ਬਾਰੇ, ਕਿਉਂਕਿ ਕੱਪੜਿਆਂ ਦਾ ਕੰਮ ਮਤਲਬ ਉੱਚ ਬੜਾ ਈ। ਬਹੁਤ ਜ਼ਿਆਦਾ ਹੁੰਦੀਆਂ ਨਾ ਮਤਲਬ।
ਜੀ
ਫੈਦਾ ਵੀ ਹੈਗਾ ਨੁਕਸਾਨ ਵੀ ਹੈਗਾ ਤੇ ਫੇਰ ਇਹ ਵੀ ਹੈਗਾ ਗਰਮੀਆਂ ਦਾ ਅਲੱਗ ਸਿਸਟਮ ਥੋੜਾ ਜਿਹਾ, ਵਧੀਆ ਗੱਲ ਏ।
ਤੁਹਾਡੇ ਹਿਸਾਬ ਨਾਲ ਕੀ ਸਹੀ ਰਹੂਗਾ, ਹਾਂ ਉਹ ਤੇ ਹੈ ਹੀ ਏ। ਜਿੰਨਾ ਕਿ ਮਾਲ ਭਰੋ।
ਹੁਣ ਤੁਸੀਂ ਲਾਉਣ ਲੱਗੇ ਹੋ ਤੇ ਫਿਰ ਤੁਹਾਨੂੰ ਹੁਣ ਸਰਦੀਆਂ ਦਾ ਭਰਨਾ ਪੈਣਾ, ਮੇਰੇ ਹਿਸਾਬ ਨਾਲ, ਕਿਉਂਕਿ ਮਹੀਨੇ ਬਾਅਦ ਤੇ। ਦੋ ਮਹੀਨੇ ਬਾਅਦ ਤੇ ਫਿਰ, ਸਰਦੀਆਂ ਹੋ ਜਾਣੀਆਂ ਸਟਾਰਟ
ਜੀ, ਪਰ ਥੋੜ੍ਹਾ ਬਹੁਤ ਤਾਂ ਰੱਖਣਾ ਹੀ ਪਊਗਾ।
ਹਾਂਜੀ- ਹਾਂਜੀ, ਹਾਂ ਗਰਮੀਆਂ ਦਾ ਵੀ, ਤੁਸੀਂ ਰੱਖ ਸਕਦੇ ਹੋ। ਤੁਸੀਂ ਖਾਣ ਪੀਣ ਦਾ ਕੰਮ ਜੋੜ ਸਕਦੇ ਹੋ ਵਧੀਆ, ਗੋਲ ਗੱਪੇ, ਟਿੱਕੀ ਚਾਟ। ਐਵੇ ਹਰੇਕ ਵੀਚਾਰ ਚੱਲਦਾ ਹੀ ਆ ਕੰਮ ਤੇ, ਭਾਵੇਂ ਨੇੜਾ। ਬਜ਼ਾਰ ਹੋਏ ਵੇ ਭਾਵੇਂ ਭਰਿਆ ਹੋਇਆ ਬਾਜ਼ਾਰ ਹੋਏ ਬਿਲਕੁਲ ਕੋਈ ਵੀ ਚੱਲ ਜੇਗਾ ਉਚ ਤੇ ਹੈਈ ਕੁਛ ਨੀ ਕਿਉਂਕਿ ਮਾਰਕੀਟ ਚ ਸਭ ਤੋਂ ਜ਼ਿਆਦਾ ਲੇਡੀਜ਼ ਹੋਂਦਿਆਂ ਨੇ ਬਾਹਰ
ਜੀ, ਪਰ ਬਰਤਨ ਦੇ ਬਾਜ਼ਾਰ 'ਚ ਮੈਂ ਸੋਚ ਰਿਹਾ, ਲੇਡੀਜ਼ ਦਾ ਕੀ ਕੰਮ ਹੈਗਾ।
ਬਰਤਨ ਵੀ ਲੇਡੀਜ਼ ਦੇ ਹੀ ਹੁੰਦੇ ਨੇ।
ਪਰ ਸਾਡੇ ਵਾਲੇ ਬਾਜ਼ਾਰ ਚ ਕੋਈ ਸਿੰਗਲ ਪੀਸ ਨਹੀਂ। ਦਾ ਨਾ ਜ਼ਿਆਦਾਤਰ ਬਾਹਰ ਹੀ ਜਾਂਦਾ ਮਾਲ ਮੇਰੇ ਹਿਸਾਬ ਨਾਲ ਤੇ ਬਾਕੀ। ਤੁਹਾਨੂੰ ਜ਼ਿਆਦਾ ਪਤਾ ਹੋਣਾ, ਤੁਸੀਂ ਇੱਕ ਵਾਰੀ ਸਲਾਹ ਦਿਓ ਮੈਨੂੰ ਵਧੀਆ ਜੀ।
ਵੈਸ ਤਾਂ ਠੀਕ ਹੈ, ਤੁਸੀ ਖਾਣ ਪੀਣ ਦਾ ਹੈ ਖਾਣ ਪੀਣ ਦਾ ਨਾ ਪਤਾ ਕੇ ਮਤਲਬ ਕੇ। ਬਾਰਾਂ ਮਹੀਨੇ ਵਾਲਾ ਕੰਮ ਹੈ, ਖਾਣ ਪੀਣ ਦਾ।
ਹਾਂਜੀ।
ਤੇ ਉਹ ਕੱਪੜਿਆਂ ਚ ਫੇਰ, ਫੇਰ ਤੁਹਾਨੂੰ ਬਾਰ ਬਾਰ ਆਪਣਾ ਉਹ ਬਦਲਣਾ। ਪਏਗਾ ਜਿੰਨਾ ਵੀ ਤੁਸੀਂ ਭਰਿਆ ਹੋਗਾ ਮਾਲ। ਉਹ ਚ ਫਿਰ ਨੁਕਸਾਨ ਵੀ ਹੈ ਨਫ਼ਾ ਵੀ ਹੈ।
ਹੋਰ
ਫਿਰ, ਤੁਸੀਂ ਹਰ ਵਾਰੀ ਨਵਾਂ, ਨਵਾਂ ਲਿਆਓਗੇ ਸਾਰਾ। ਮਾਲ ਕਿਉਂਕਿ ਹਿਸਾਬ ਨਾਲ ਮਾਹੌਲ ਦੇ ਹਿਸਾਬ ਨਾਲ ਚੱਲਣਾ ਪੈਂਦਾ ਨਾ।
ਹਾਂਜੀ।
ਜਿਹੜਾ ਨਵਾਂ ਮੋਲ ਮਾਲ ਚੱਲ ਰਿਹਾ ਵਿਚ ਬਾਜ਼ਾਰ ਦੇ ਉਹੀ ਤੁਸੀਂ ਵੇਚੋਗੇ ਤੁਸੀਂ ਪਿਛਲਾ ਵੇਚੋਗੇ ਫੇਰ ਤੇ ਕੰਮ ਹੀ ਨਹੀਂ ਚੱਲਣਾ।
ਤੇ ਬਾਹਰੋਂ ਲੈਣਾ ਪੈਣਾ, ਇਹ ਆਪਣੇ ਘਰ ਹੀ ਬਣੇਗਾ
ਅ ਅ, ਉਹੀ ਉਹੀ ਤੇ ਨਾ, ਫੇਰ ਮਤਲਬ ਕੇ। ਖਾਣ ਪੀਣ ਦਾ ਸਮਾਨ ਹੈ, ਖਾਣ ਪੀਣ ਦਾ ਸਮਾਨ ਤੇ ਤੁਸੀਂ ਉੱਥੇ ਹੀ ਕਾਰੀਗਰ ਰੱਖ ਕੇ ਬਣਵਾ ਸਕਦੇ ਹੋ।
ਮੈਂ ਫਿਰ ਇਸ ਹਿਸਾਬ ਨਾਲ, ਜੀ ਫਿਰ ਇਸ ਹਿਸਾਬ ਨਾਲ ਮੈਨੂੰ ਥੋੜ੍ਹੇ ਟਾਈਮ ਹਲਵਾਈਆਂ ਕੋਲ ਕੰਮ ਕਰਨਾ ਪੈਣਾ, ਤਾਂਹੀ ਸਿੱਖ
ਨਹੀਂ, ਨਹੀਂ ਤੁਸੀਂ ਕਾਰੀਗਰ ਲਾਓ ਤੁਹਾਨੂੰ ਪਤਾ ਹੀ ਹੈ। ਖਾਣ ਪੀਣ ਦਾ ਟੇਸਟ ਤੇ ਮੂੰਹ ਤੇ ਆ ਜਾਂਦਾ ਸੀ, ਅੱਜ ਕਲ ਤੇ ਪੰਜਾਬੀ ਪੰਜਾਬੀ ਬੰਦਾ ਤਾਂ ਹੁੰਦਾ ਹੀ ਹੈ, ਖਾਣ ਪੀਣ ਦੇ ਸ਼ੌਕੀਨ ਹੁੰਦੇ ਨੇ ਪੰਜਾਬੀ ਦੇ। ਉਹੀ ਤੇ ਨਾ, ਫੇਰ ਮਤਲਬ ਕਿ ਪਤਾ ਚੱਲਦਾ ਜਾਂਦਾ ਕੀ ਘਟ ਕੀ ਵੱਧ
ਜੀ, ਜੀ, ਜੀ ਹਾਂਜੀ ਉਹ ਤਾਂ ਹੈ ਹੀ ਹੈ ਵੀ ਤੁਹਾਡੀ ਗੱਲ ਸਹੀ ਹੈਗੀ। ਬਿਲਕੁਲ
ਹਾਂਜੀ, ਹਾਂਜੀ ਤੇ ਇਹ 'ਚ ਹੈ ਥੋੜਾ ਜ ਮਤਲਬ ਬੱਚਤ ਵੀ ਠੀਕ ਹੈਗੀ ਇਹਦੇ ਚ।
ਜੀ।
ਹਾਂਜੀ। ਤੇ ਕੰਪਨੀ ਦਾ ਮਾਲ ਹੁੰਦਾ ਹੈ, ਤੁਸੀਂ ਵਾਪਿਸ ਵੀ ਕਰ ਸਕਦੇ ਹੋ ਕਦੇ ਮਰਜੀ। ਐਕਸਪਾਇਰੀ ਸਪੂਰੀ ਹੁੰਦਾ ਤੇ
ਟਿੱਕੀ ਚਾਟ ਦੇ ਨਾਲ 'ਚ ਸਪਰਿੰਗ ਰੋਲ ਵਗੈਰਾ ਜਿਹੜਾ ਚੱਲਦਾ ਹੈ, ਫੂਡ ਹੀ ਆਈਟਮ ਉਹ ਵੀ ਜੋੜ ਸਕਦੇ ਆ ਨਾਲੇ।
ਹਾਂ, ਇਹ ਵੀ ਜੋੜ ਸਕਦੇ ਹੋ ਤੁਸੀਂ ਹੋਰ ਕੀ। ਤੇ ਗੋਲ ਗੱਪੇ, ਗੋਲ ਗੱਪੇ ਵੀ ਰੱਖ ਲੋ ਤੇ ਗੋਲ ਗੱਪਿਆਂ ਨਾਲ ਜ਼ਿਆਦਾ ਜਨਾਨੀਆਂ ਆਉਂਦੀਆਂ ਹਨ।
ਹਮ
ਇਹ ਚਾਟ ਪੱਤੇ ਖਾਣ ਵਾਲੇ ਹੁੰਦੇ ਹਨ, ਥੋੜੇ ਚੁਟਕਾਰੇ ਲੈਣ ਵਾਲੇ ਬੰਦੇ ਆਉਂਦੇ ਨੇ ਨਾ ਜਿਹੜੇ ਇਹ, ਇਹ ਥੋੜ੍ਹਾ ਮਤਲਬ ਹਿਸਾਬ ਕਿਤਾਬ ਬਣਾ ਕੇ ਰੱਖਦੇ ਨੇ।
ਇਸ ਤੋਂ ਇਲਾਵਾ ਹੋਰ ਕੁਝ ਦੋ ਜਿਹਦੇ 'ਚ ਬਚ ਵੀ ਜਾਏ ਕੁਝ ਵਧੀਆ ਤੁਹਾਡੇ ਸਾਹਮਣੇ ਇਹ ਤੇ ਹੈ ਹੀ ਇਹ ਪਰ ਕੋਈ ਇੱਕ ਅੱਧਾ ਹੋਰ ਜੇ, ਜੇ ਨਾ ਅੱਛਾ ਜੀ।
ਮਤਲਬ ਕੇ ਕਿਤਨੀ ਕਿੰਨੀ ਵੱਡੀ ਦੁਕਾਨ ਏ।
ਪੰਜ ਬਾਏ ਦਸ ਐਵੇਂ ਜਿਵੇਂ ਕਹਿ ਰਹੇ ਹੋ।
ਹਾਂ ਮਤਲਬ ਪੰਜ ਬਾਏ ਦਸ ਤੇ ਬੜੀ ਛੋਟੀ ਹੋ ਗਈ।
ਅੱਛਾ, ਐਮ ਐਪ ਮੈਂ ਇੱਕ ਐਵੇਂ ਪੁੱਛ ਰਿਹਾ ਕਿ ਇੱਦਾਂ ਹੀ ਵੇਖ ਵੇਖਣੀ ਹੈ ਨਾ।
ਹਾਂ। ਐਵੇਂ ਕਰਕੇ ਬਲ ਕੇ ਤੁਸੀਂ ਸਾਈਜ ਸੂਝ ਮਾਪੋ ਤਾਂ ਫੇਰ ਉਹ ਚ ਦੇਖ ਸਕਦੇ ਹੋ। ਕੀ
ਤੁਹਾਡੇ ਕਿਸ ਹਿਸਾਬ ਨਾਲ ਜਿਵੇਂ ਕਿੰਨੀ ਕੁ ਹੋਣੀ ਚਾਹੀਦੀ ਹੈ?
ਨਹੀਂ ਤੁਸੀਂ ਦੁਕਾਨ ਲਿਤੀ ਤੁਹਾਨੂੰ ਪਤਾ ਹੀ ਨਹੀਂ ਕਿੰਨੀ ਹੋਣੀ ਚਾਹੀਦੀ ਹੈ। ਤੁਸੀਂ ਲਿਤੀ ਹੈ ਦੁਕਾਨ ਜਿਹੜੀ ਲੈ ਲਈ ਉਹ ਦਾ ਸਾਈਜ ਤੁਹਾਨੂੰ ਪਤਾ ਹੋਣਾ।
ਲੈ ਤਾਂ ਲਿੱਤੀ ਹੈ। ਭਾਜੀ ਪਰ ਨਾ ਥੋੜ੍ਹਾ ਬਿਜ਼ੀ ਕਰਕੇ ਨਾ ਮੈਂ। ਅਰੇ ਮੈਂ ਲੈ ਲਈਏ ਜਲਦਬਾਜ਼ੀ ਚ ਪਰ ਵੇਖਣਾ ਭੁੱਲ ਗਿਆ ਮੈਂ।
ਵਾਹ ਜੀ ਵਾਹ! ਤੁਸੀਂ ਪੈਸੇ ਪੂਸੇ ਦੇ ਆਏ ਉਹਨੂੰ।
ਪੈਸੇ ਪੂਸੇ ਸਭ ਕੁਛ ਹੋ ਗਿਆ ਨਾਂ ਵੀ ਆਪਣੇ ਹੋ ਗਈ ਇਹ
ਵਾਹ ਜੀ ਵਾਹ ਤੁਸੀਂ ਆ ਕਿਵੇਂ ਦੇ ਬੰਦੇ ਹੈਗੇ। ਕਿਵੇਂ ਦੇ ਵਪਾਰੀ ਹੈਗੇ ਹੋ। ਤੁਸੀਂ ਤੁਹਾਨੂੰ ਪਤਾ ਹੀ ਨਹੀਂ। ਕਿੰਨੇ ਦਾ ਕੀ-ਕੀ ਸਮਾਨ ਤੁਸੀਂ ਖਰੀਦਦੇ ਪਏ ਹੋ।
ਭਾਜੀ ਕੀ ਕਰੀਏ ਕੰਮ ਦਾ ਪ੍ਰੈਸ਼ਰ ਹੀ ਇੰਨਾ ਸੀ ਦੂਜਾ
ਇੰਨਾ ਵੀ ਕੀ ਪ੍ਰੈਸ਼ਰ ਕਿ ਤੁਸੀਂ ਦੇਖ ਹੀ ਨਹੀਂ ਪਾਏ। ਪਤਾ ਕੀ ਕੋਈ ਕਰਦਾ ਹੋਏ ਉਹਨੂੰ ਉਹਨੂੰ ਪਿੱਛੇ ਲਾ ਦੋ ਕੋਈ ਇੰਨਾ ਪਤਾ ਕਿ ਇਕ ਅੱਧਾ ਬੰਦਾ ਹੋਣਾ ਚਾਹੀਦਾ।
ਤੁਹਾਨੂੰ ਪਤਾ ਤੇ ਅੱਜ-ਕੱਲ੍ਹ ਕੋਈ ਨੇੜੇ ਨਹੀਂ ਲੱਗਦਾ, ਤੁਹਾਨੂੰ ਪਤਾ ਤੇ ਹੈ ਸਾਰਿਆਂ, ਸਾਰੇ ਆਪਣੇ-ਆਪਣੇ ਚ
ਜੀ ਇਹ ਤੇ ਹੈ ਜੀ, ਉਹ ਤੁਹਾਡੇ ਮਾਸੀ ਦੇ ਮੁੰਡੇ ਨੇ, ਮਾਸੀ ਕਿਸੇ ਮੁੰਡਿਆਂ ਨੂੰ ਲਾਓ, ਜਿਹੜਾ ਉਹ ਦੋ ਮੁੰਡੇ ਨੇ ਇੰਨੇ ਵਧੀਆ।
ਉਹ ਕਿਥੇ ਭਾਜੀ ਹਲੇ ਤੇ ਉਹ ਛੋਟੇ ਨੇ, ਉਹਨਾ ਨੂੰ ਆਪਣਾ ਨੀ ਪਤਾ।
ਛੋਟੇ ਕਿੱਥੇ ਇੰਨੇ ਵੱਡੇ ਹੋ ਗਏ ਨੇ, ਐਵੇਂ ਲੱਗਦੇ ਨੇ ਜਿਵੇਂ ਮਤਲਬ ਕਿ
ਨਾ ਜੀ ਨਾ ਛੋਟੇ ਹੈ ਜੀ। ਉਹਨਾਂ ਨੂੰ ਆਪਣਾ ਹੀ ਨਹੀਂ ਪਤਾ ਜੀ, ਸਾਡਾ ਕੀ ਦੱਸਣਗੇ। ਸਭ ਵਧੀਆ ਜੀ-ਸਭ ਵਧੀਆ, ਤੁਸੀਂ ਦੱਸੋ, ਅੱਛਾ
ਹਾਂਜੀ।
ਜੀ-ਜੀ, ਉਹ ਭਰਜਾਈ ਦੀ ਫੋਟੋ ਛੱਡ। ਭਰਜਾਈ ਦੀ ਫੋਟੋ ਛੱਡੋ, ਤੁਸੀਂ ਕੰਮ ਬਾਰੇ ਦੱਸਿਓ ਨਾ ਮੈਨੂੰ।
ਅੱਛਾ। ਕੋਈ ਨਾ ਕੰਮ ਕੰਮ ਫੇਰ ਮੈਂ ਕਰਦੇ ਹਾਂ, ਫਿਰ ਵੇਖ ਕੇ ਮਿਲ ਲੈਂਨੇ ਆ ਇੱਕ ਵਾਰੀ। ਇੱਕ ਵਾਰ ਦੇਖ ਲਾਂਗੇ ਵੀ ਕੀ ਹਿਸਾਬ ਕਿਤਾਬ ਬਣਦਾ, ਫੇਰ ਮੈਨੂੰ ਵੀ ਸਮਝ ਆ ਜੇਗਾ, ਥੋੜਾ ਧਿਆਨ ਪਤਾ ਨੀ ਚੱਲਦਾ। ਪਰਾਂ ਫੋਨ ਪਿਆ।
ਹਾਂਜੀ-ਹਾਂਜੀ।
ਹਾਂ ਮਤ
ਮੇਰਾ ਬਾਹਰ ਦਾ ਕੰਮ ਐ ਨਾ ਟੂਰ ਦਾ ਜੀ, ਤਾਂ ਕਰਕੇ ਮੈਂ ਬਾਹਰ ਰਹਿੰਦਾ ਜ਼ਿਆਦਾਤਰ। ਕਰਕੇ ਮੈਂ ਹੁਣੇ ਵੇਹਲਾ ਸੀ, ਮੈਂ ਕਿਹਾ ਚਲੋ ਭਾਜੀ ਕੋਲ ਪੁੱਛ ਲੈਂਨਾ।
ਜ਼ਿਆਦਾ ਬਾਹਰ ਵੀ ਨਾ ਰਿਹਾ ਕਰੋ ਵੀਰ ਜੀ, ਪਤਾ ਕੀ ਪਿੱਛੇ ਦਿੱਕਤ ਹੋ ਜਾਂਦੀ ਐ ਫੇਰ।
ਜ਼ਾਦਾ ਬਾਹਰ ਰਹੋਗੇ ਤਾਂ ਫਿਰ ਦਿੱਕਤ ਹੋਏਗੀ ਨਾ, ਫੇਰ ਭਰਜਾਈ ਫਿਰ ਪਰੇਸ਼ਾਨ ਹੁੰਦੀ ਬੜੀ।
ਭਾਜੀ, ਪੈਸੇ ਵੀ ਤੇ ਕਮਾਣੇ ਨੇ।
ਹਾਂਜੀ ਫੇਰ ਇਨੇ ਪੈਸੇ ਵੀ ਨਾ ਕਮਾਉਣਾ, ਕਿ ਘਰ ਹੀ ਨਾ ਆ ਸਕੋ ਤੁਸੀਂ।
ਹਾਂਜੀ, ਭਾਜੀ। ਸੋਚਦਾ ਭਾਜੀ ਇਹ ਤੇ ਛੱਡੋ, ਤੁਸੀਂ-ਤੁਸੀਂ ਕੰਮ ਬਾਰੇ ਦੱਸੋ ਨਾ ਮੈਨੂੰ, ਮੈਂ ਤੇ ਉਹ ਭਰਜਾਈ ਨੂੰ ਮੈਂ ਵੇਖ ਲਾਂਗਾ, ਤੁਸੀਂ ਕੰਮ ਬਾਰੇ ਦੱਸੋ ਨਾ ਦੋ ਚਾਰ
ਤੁਸੀਂ ਦੁਕਾਨ ਦਾ ਸੈਜ ਸੂਜ ਦਿਖਾਓ, ਮੇਰੇ ਕੋਲ ਬੰਦਾ ਹੀ, ਉਹ ਤੁਹਾਨੂੰ ਡਿਜ਼ਾਇਨ ਡਜੂਨ ਬਣਾ ਕੇ ਦੇਗਾ ਵਧੀਆ।
ਯਾਰ ਤੁਸੀਂ ਭਾਜੀ ਛੱਡੋ, ਬਾਰਾਂ ਬਾਏ ਚੌਵੀ ਲਾ ਲੋ। ਜਾਂ ਸੋਲਾਂ ਬਾਏ ਚੌਵੀ ਲਾ ਲੋ।
ਬਾਰਾਂ ਤੇ ਸੋਲਾਂ ਤੇ ਬੜਾ ਫ਼ਰਕ ਪੈਂਦਾ ਈ ਜੀ, ਭਾਜੀ।
ਕੁਛ ਨੀ ਫ਼ਰਕ ਪੈਂਦਾ ਭਾਜੀ, ਤੁਸੀਂ ਬੜੇ ਵੱਡੇ ਕਲਾਕਾਰ ਹੈਗੇ। ਤੁਹਾਨੂੰ ਸਭ- ਸਭ ਚੀਜ਼ ਦਾ ਪਤਾ।
ਬਾਹਰ ਤੁਹਾਨੂੰ ਸ਼ੀਸ਼ਾ ਲਵਾਣਾ ਪੈਣਾ, ਫੇਰ ਦੁਕਾਨ ਦੇ ਬਾਹਰ ਨਾ ਸ਼ੀਸ਼ਾ ਲਵਾਣਾ ਪੈਣਾ, ਸ਼ੀਸ਼ਾ ਲਵਾਣਾ ਕਹਿੰਦਾ ਹਾਂਜੀ।
ਕੋਈ ਨੀ ਭਾਜੀ ਰੈਸਟੋਰੈਂਟ ਬਣਾ ਦਿਆਂਗੇ, ਕੋਈ ਦਿੱਕਤ ਨਹੀਂ ਹੈਗੀ, ਪਰ ਕੰਮ ਤੇ ਚੱਲਣਾ ਚਾਹੀਦਾ ਨਾ।
ਇਹ ਵੀ ਠੀਕ ਏ ਰੈਸਟੋਰੈਂਟ ਵਾਲਾ ਸਾਬ ਕਤਾਬ ਵੀ ਠੀਕ ਐ, ਖਾਣ ਪੀਣ ਦਾ ਤੇ ਮਾਹੌਲ ਵਧੀਆ ਉੱਥੇ।
ਪੈਸੇ ਤਾਂ ਲਾ ਦਿਆਂਗੇ, ਪੈਸੇ ਤੇ ਲਾ ਦਿਆਂਗੇ, ਪੈਸੇ ਦੀ ਕੋਈ ਦਿੱਕਤ ਨਹੀਂ ਹੈਗੀ।
ਹਾਂਜੀ- ਹਾਂਜੀ।
ਕੰਮ ਵੀ ਤਾਂ ਚੱਲ ਚੱਲਣਾ ਚਾਹੀਦਾ ਨਾ ਵਧੀਆ, ਜਿਹਦੇ ਚ ਦੋ ਪੈਸੇ ਆਣ।
ਦੋ ਪੈਸੇ ਤਾਂ ਆਣੇ ਹੀ ਪੈਣੇ, ਬਗੈਰ ਪੈਸਿਆਂ ਦੇ ਤਾਂ ਕੰਮ ਹੀ ਕੋਈ ਨੀ ਚੱਲਦਾ ਜੀ।
ਵੀਰ ਜੀ ਜਿਵੇਂ ਤੁਸੀਂ ਕਹਿ ਰਹੇ ਹੋ, ਸ਼ੀਸ਼ਾ ਲਾਣਾ ਪੈਣਾ, ਪਰ ਸ਼ੀਸ਼ੇ ਵਾਲੇ ਤੇ ਜੇ ਰੈਸਟੋਰੈਂਟ ਚੱਲਦਾ ਜੀ, ਹੋਰ ਕੁਝ ਤਾਂ ਚੱਲਦਾ ਨੀ, ਢਾਬੇ ਵਗੈਰਾ ਜਿੱਧਰ ਹੁੰਦੇ ਨੇ।
ਫੇਰ ਆਈਸਕਰੀਮ ਉਸਕਰੀਮ ਦਾ ਵੀ ਕੰਮ ਕਰਨਾ ਮੈਂ।
ਭਾਜੀ ਹੁਣ ਤਾਂ ਸਰਦੀਆਂ ਆ ਜਾਣਗੀਆਂ, ਮੈਂ ਸਰਦੀਆਂ ਚ ਤਾਂ ਮੇਰਾ ਕੰਮ ਠੱਪ ਹੋ ਜੇਗਾ, ਜਿੱਦਾਂ ਦਾ ਤੁਸੀਂ ਕਹਿ ਰਹੇ ਸੀ। ਤੂੰ ਬਾਰੇ। ਜਿੱਦਾਂ ਤੁਸੀਂ ਆਈਸਕ੍ਰੀਮ ਬਾਰੇ ਕਹਿ ਰਹੇ ਹੋ। ਸਰਦੀਆਂ ਚ ਕਿਹੜਾ ਬੰਦਾ ਖਾਊਗਾ।
ਹੈਲੋ
ਹੈਲੋ।
ਕਿੱਥੇ ਚਲੇ ਗਏ ਜੀ। ਤੁਹਾਡੀ ਆਵਾਜ਼ ਨੀ ਆਦੀ ਪਈ ਸੀ ਜੀ।
ਪਾਜੀ ਮੈਂ ਤੇ ਬੋਲ ਰਿਹਾ ਸੀ। ਤੁਹਾਡੀ ਆਵਾਜ਼ ਨੀ ਆ ਰਹੀ ਸੀ।
ਕੋਈ ਨਾ ਮੈਂ ਤੇ ਕਹਿ ਰਿਹਾ ਸੀ। ਫੇਰ ਮੈਂ ਨਾ ਦੇਖਦਾ ਫੇਰ ਤੁਹਾਨੂੰ ਮਿਲ ਕੇ ਗੱਲ ਕਰ ਲੈਂਦਾ।
ਤੁਸੀਂ ਜਿੱਦਾਂ ਆਈਸਕ੍ਰੀਮ ਬਾਰੇ ਕਹਿ ਰਹੇ ਔ‌ ਮੈਨੂੰ।
ਹੂੰ-ਹੂੰ।
ਅੱਗੇ ਤਾਂ ਸਰਦੀਆਂ ਤੁਸੀਂ ਤਾਂ ਮੇਰਾ ਕੰਮ ਠੱਪ ਕਰਾ ਦੋਗੇ ਜਿੱਦਾਂ ਇਸੂੰ ਸਰਦੀਆਂ ਚ ਕੌਣ ਖਾਊਗਾ?
ਉਹ ਨਹੀਂ ਜੀ-ਨਹੀਂ ਜੀ-ਨਹੀਂ। ਆਈਸ ਕਰ੍ਰੀਮ ਖਾਂਦੇ ਨੇ ਲੋਕੀ ਆਈਸ ਕਰ੍ਰੀਮ ਵੀ ਖਾਂਦੇ ਨੇ ਨਾਲੇ ਫਿਰ ਸੂਪ-ਸਾਪ ਵੀ ਤੇ ਹੈਗਾ ਹੈ ਸਰਦੀਆਂ ਚ।
ਜੀ।
ਓਕੇ ਸ
ਜੇ ਸੂਪ ਹੀ ਲੈਣਾ ਤੇ ਆਪਾਂ ਰੈਸਟੋਰੈਂਟ ਹੀ ਨਾ ਬਣਾ ਦੇਈਏ ਵਧੀਆ ਜਿਹਾ ਮੈਂ ਸੋਚ ਰਿਹਾ ਸੀ।
ਬਣਾ ਸਕਦੇ ਹੋ ਤੁਸੀਂ ਇਹ ਵ
ਪੂਰੀ ਬਾਜ਼ਾਰ ਚ ਇਕੱਲਾ ਸਾਡਾ, ਸਾਡਾ ਹੋਊਗਾ ਤਾਂ ਚੱਲੂਗਾ ਵੀ। ਇਕੱਲੀ ਇੱਕ ਦੁਕਾਨ ਜੇ ਸਮਾਨ ਵਧੀਆ ਹੋਊਗਾ ਤੇ ਗ੍ਰਾਹਕ ਵੀ ਆਣਗੇ।
ਜੇ ਖਾਣਾ ਵਧੀਆ ਬਣਾਣਗੇ ਆਪਾਂ ਤਾਂ ਹੀ ਤਾਂ ਕੋਈ ਕੁੱਛ ਬਨੂਗਾ ਤਾਂ ਹੀ ਤਾਂ ਗ੍ਰਾਹਕ ਆਊਗਾ।
ਹਾਂਜੀ-ਹਾਂਜੀ।
ਜੇ ਅਸੀਂ ਪੁਰਾਣਾ ਮਾਲ ਵੇਚਣ ਲੱਗ ਜਾਈਏ ਤਾਂ ਕਿੱਧਰੋਂ ਆਊਗਾ ਅਤੇ ਕਿੱਧਰੋਂ ਕਮਾਊਗਾ? ਕੁੱਛ ਵੀ ਨਹੀਂ ਬਚਣਾ ਸਾਨੂੰ ਜੀ ਰੱਬ ਨੂੰ, ਰੱਬ ਨੂੰ ਸ਼ਕਲ ਵੀ ਤਾਂ ਵਿਖਾਣੀ ਏ ਜੀ।
ਜੀ ਸਹੀ ਗੱਲ ਏ। ਰੱਬ ਦੀ ਧੁੰਨੀ ਚ ਵੜ ਕੇ ਬੈਠੇ ਉ ਆਵਾਜ਼ ਨੀ ਆਦੀ ਪਈ ਕੀ ਦਿੱਕਤ ਏ?
ਨਹੀਂ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਤੁਹਾਡੀ ਆਵਾਜ਼ ਕੱਟ-ਕੱਟ ਕੇ ਆ ਰਹੀ ਸੀ।
ਅੱਛਾ- ਅੱਛਾ ਠੀਕ ਹੈ-ਠੀਕ ਜੀ ਆਗੀ-ਆਗੀ ਹੁਣ ਵਾਜ ਆ ਰਹੀ ਏ।
ਟ੍ਰੈਂਡ ਦੀ ਵਾਜ ਰੈਸਟੋਰੈਂਟ ਠੀਕ ਏ ਨਾ।
ਹਾਂਜੀ- ਹਾਂਜੀ ਉਹ ਤੇ ਮੈਨੂੰ ਵਧੀਆ ਲੱਗਿਆ ਬਸ ਜਗ੍ਹਾ ਵੇਖ ਲੋ ਤੁਸੀਂ ਕੀ ਠੀਕ ਏ ਨਾ ਇਨੀ ਤੇ ਜਗਾ ਹੋਣੀ ਚਾਈਦੀ ਏ ਨਹੀ ਤੇ- ਜ਼ਿਆਦਾ ਵਧੀਆ ਕੇ ਤੁ ਬਣਾ ਲੈਣਾਂ ਹਾਂਜੀ-ਹਾਂਜੀ। ਠੀਕ ਹੈ ਜੀ ਠੀਕ ਹੈ ਸਾਸ ਸ੍ਰੀ ਕਾਲ ਜੀ।